ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕੀਸ ਤਰਹ ਔ
ਹੋਰਤ ਸਭ ਵਧੀਆ ਤੁਹਾਡਾ ਕੀ ਹਾਲ ਚਾਲ
ਬਸ ਵਧੀਆ, ਬੈਠੀ ਸੀਗੀ ਇਸ ਤਰ੍ਹਾਂ ਹੀ ਮੈਂ ਸੋਚ ਰਈ ਸੀ ਕਿ ਹਾਲੇ ਹੁਣ ਅਗਲੇ ਮਹੀਨੇ ਰੱਖੜੀਆਂ ਆ ਰਹੀਆਂ, ਤੇ ਓਨਲਾਈਨ ਕੋਈ ਤੇ ਵੀ ਸੂਟ ਮੰਗਵਾ ਲਵਾਂ
ਅੱਛਾ
ਤੇ ਵਧੀਆ ਆ ਜਾਂਦੇ ਔਨਲਾਈਨ
ਹਾਂਜੀ ਔਨਲਾਈਨ ਦਾ ਵਧੀਆ ਹੈ
ਹਾਂਜੀ
ਔਫਲਾਈਨ ਦਾ ਵੀ ਵਧੀਆ ਹੈ, ਲੇਕਿਨ ਔਫਲਾਈਨ ਚ ਹੈ ਨਾ
ਹਾਂਜੀ ਔਫਲਾਈਨ ਚ ਇਹ ਪੰਗਾ ਐ ਨਾ ਕਿ ਤੁਸੀਂ ਨੂੰ ਬਰਾਬਰ ਜਾਣਾ ਪਏਗਾ ਟਾਈਮ ਕੱਢ ਕੇ ਬਾਜ਼ਾਰ ਚ, ਫਿਰ ਤੁਸੀਂ ਲੈ ਕੇ ਆਓਗੇ ਸੂਟ ਇਹ ਗੱਲ ਹੋ ਜਾਂਦੀ ਐ ਤੇ ਔਫਲਾਈਨ ਔਨਲਾਈਨ ਦਾ ਇਹ ਹੈ ਕਿ ਤੁੂੰ ਘਰ ਬੈਠੇ ਬੈਠੇ ਤੁਸੀਨੂੰ ਕਿਤੇ ਜਾਣਾ ਨੀ ਆਪਣੇ ਘਰ ਦੇ ਕੰਮਾਂ ਨਾਲ ਤੁਸੀਂ ਬਸ ਬੁੱਕ ਕਰਦੋ ਟਾਈਮ ਕਡ ਕੇ, ਤੇ ਆ ਜਾਂਦਾ ਹੈ ਸੂਟ
ਹਾਂਜੀ
ਕੀ ਗੱਲ ਹੈ ਨਾਲੇ ਔਨਲਾਈਨ ਹੁਣ ਕੀ ਪਹਿਲੇ ਜਿਸ ਤਰ੍ਹਾਂ ਬਾਜ਼ਾਰ ਵਿੱਚ ਜਾਣਾ, ਦੇਖੋ ਧੁੱਪ ਹੁੰਦੀ ਹੈ ਕਦੀ ਬਰਸਾਤ ਹੁੰਦੀ ਹੈ, ਉਸਦੇ ਵਿੱਚ ਬਾਜ਼ਾਰ ਚ ਜਾਣਾ ਔਰ ਜਾ ਕੇ ਪ੍ਰੋਪਰਲੀ ਟਾਈਮ ਕਰਕੇ ਦੋ ਤਿੰਨ ਘੰਟੇ ਤੁਸੀਂ ਘੁੰਮ ਹੀ ਜਾਓ ਘੁੰਮ ਹੀ ਜਾਓ ਤੇ ਉਹ ਫਿਰ ਨਾ ਹੁਣ ਉਹ ਮਜ਼ਾ ਨਹੀਂ ਰਹਿ ਗਿਆ ਉਹ ਨਾਲੇ ਓਨਲਾਈਨ ਔਫਰ ਜ਼ਿਆਦਾ ਨੇ
ਹਾਂ ਸਾਨੂੰ ਚੋਇਸ ਬਹੁਤ ਮਿਲ ਜਾਂਦੀਆਂ ਨੇ ਨਾ, ਮਲਟੀਪਲ ਵਰਾਇਟੀ ਨੇ ਉਹਦੇ ਵਿੱਚ ਹੈਨਾ ਤੁਸੀਂ ਇੱਕ ਚੀਜ਼ ਦੇਖਣ ਬੈਠੋਗੇ ਤੂੰ ਕਿੰਨੀਆਂ ਸਾਰੀਆਂ ਚੀਜ਼ਾਂ ਆ ਜਾਣਗੀਆਂ ਹੈਨਾ ਉਹਦੇ ਵਿੱਚ ਵੀ ਇਨਸਾਨ ਕਨਫਿਊਜ ਹੋ ਜਾਂਦਾ ਕਿ ਸਿੱਕੇ ਲਈ ਲੈਣੀ ਹੈ ਹੁਣ
ਹਾਂਜੀ
ਹੈਨਾ ਇੰਨੀ ਜ਼ਿਆਦਾ ਚੀਜ਼ਾਂ ਦਿਖਾ ਦਿੰਦੇ ਨੇ ਉਹ ਲੋਕ ਹੈਨਾ ਬਟ ਮਾਰਕੀਟ ਤਾਂ ਐ ਨਾ, ਮਾਰਕੀਟ ਚ ਤੁਸੀਂ ਜਾਓਗੇ ਨਾ ਤੁਹਾਨੂੰ ਚੀਜ਼ਾਂ ਦਿਖਾਉਣਗੇ, ਫੇਰ ਉਹ ਸ਼ੌਪ ਵਾਲੇ ਪਿੱਛੇ ਪੈ ਜਾਂਦੇ ਨੇ ਉਹ ਲੋਕ ਆਪਣਾ ਬੇਸਟ ਕਹਿੰਦੇ ਨੇ ਕਿ ਉਹ ਬੰਦਾ ਹੁਣ ਲੈ ਕੇ ਹੀ ਜਾਏਗਾ
ਹਾਂਜੀ ਲੇਕਿਨ ਲਕਿਨ ਇਹ ਨਾ ਕਿ ਉਹ ਜ਼ਿਆਦਾ ਬਾਰਗੇਨਿੰਗ ਨਹੀਂ ਕਰਦੇ ਨੇ ਕਦੀ ਕਦੀ
ਹਾਂਜੀ
ਤੁਸੀਂ ਦੇਖੋਗੇ ਔਨਲਾਈਨ, ਅਸੀਂ ਨੂੰ ਇੰਸਟਾਗ੍ਰਾਮ ਹੁਣ ਦੇਖੋ ਅੱਜ ਕੱਲ੍ਹ ਕਿੰਨੀ ਸਾਈ ਸਭ ਆਈ ਗਈਆਂ। ਸੋਸ਼ਲ ਮੀਡੀਆ ਪਲੇੈਟਫਾਰਮ ਇੰਸਟਾਗ੍ਰਾਮ ਹੈ। ਫੇਸਬੁੱਕ ਉਸਦੇ ਉੱਤੇ ਤੁਸੀਂ ਦੇਖੋਗੇ। ਇਨਾ ਵਧੀਆ-ਵਧੀਆ ਕੱਪੜੇ ਹੋਲਸੇਲ ਵਾਲੇ ਜਿਹੜੇ ਪੰਜਾਬ ਤੁਸੀਂ ਕਿੱਧਰ ਵੀ ਬਹਿ ਕੇ ਔਡਰ ਕਰ ਸਕਦੇ ਹੋ। ਵਨ ਤੁਸੀਂ ਬਾਹਰ ਵੀ ਕੰਟਰੀ ਚ ਬੈਠੇ ਹੋ। ਤਾਂ ਤੁਸੀਂ ਇੰਸਟਾਗ੍ਰਾਮ ਤੇ ਉਹ ਦੀ ਆਈ ਡੀ ਨੂੰ ਫੋਲੋ ਕਰਕੇ ਨਲਾਈਨ ਬੁੱਕ ਕਰਕੇ ਉਹ ਬਈ ਤੁਸੀਂ ਦੇ ਘਰ ਤੱਕ ਉਸਨੂੰ ਪੰਜਾਬ ਤੱਕ ਵੀ ਜਾਣ ਦੀ ਲੋੜ ਨਹੀਂ। ਸਪੈਸ਼ਲੀ ਟਿਕਟ ਕਰਵਾ ਕੇ ਤੇ, ਇਹ ਸਹੂਲੀਅਤ ਚੰਗੀ ਹੈ। ਨਾ ਔਨਲਾਈਨ ਦੀ ਫੇਰ
ਹਾਂਜੀ। ਸਹੀ ਗੱਲ ਹੈ। ਔਨਲਾਈਨ ਚ ਤਾਂ ਸਭ ਕੁਛ ਮਿਲ ਜਾਂਦਾ। ਹਰ-ਹਰ ਵਰਾਇਟੀ ਦਾ ਹਰ ਜਿਵੇ ਕਿਸੇ ਹੋਰ ਜਗ੍ਹਾ ਦਾ ਹੋਰ ਸਪੈਸ਼ਲਟੀ ਹੁੰਦੀ ਹੈ। ਉਹ ਵੀ ਤੁਹਾਨੂੰ ਘਰੇ ਬੈਠੇ ਮਿਲ ਜਾਏਗੀ ਹਨਾ, ਉਹ ਜਮਾਨੋ ਲੱਗ ਗਿਆ। ਕਿ ਮੈਨੂੰ ਇਹ ਪਾਉਣਾ ਹੈ, ਤੇ ਮੈਨੂੰ ਉਹ ਉੱਥੇ ਜਾ ਕੇ ਮਿਲੂਗਾ ਹੁਣ, ਇਹ ਸਭ ਨਹੀਂੀ ਰਹਿ ਗਿਆ ਹਨਾ। ਔਰ
ਕੁਛ ਵੀ ਲੇਟ ਚੀਜ਼ ਹੈਗੀ ਹੈ। ਨਾ ਉਹ ਤੁਸੀਂ ਔਡਰ ਕਰ ਸਕਦੇ ਹੋ ਮਤਲਬ ਜੋ ਹੁਣ ਚੱਲ ਰਿਹਾ ਹੈ। ਮਾਰਕੀਟ ਵਿੱਚ ਉਹ ਤੁਸੀਂ ਨੂੰ ਦੇਖੋ ਬਰਾਬਰ ਓਨਲਾਈਨ ਮਿਲ ਜਾਏਗਾ। ਕਿ ਇਹ ਮਾਰਕੀਟ ਵਿੱਚ ਬਹੁਤ ਵਾਇਰਲ ਹੈਗਾ। ਵਾਇਰਲ ਦੇ ਨਾਂ ਤੇ ਕਿ ਬਈ ਸਿਪਰ ਹੈਗਾ ਹੈ। ਜੀ ਬੱਚਿਆਂ ਲਈ ਇਹ ਡਰੈਸ ਅੱਛੀ ਹੈ। ਇਹ ਖਿਲੌਣੇ ਅੱਛੇ ਇੱਕਦਮ ਤੇ ਔਫਲਾਈਨ ਪਤਾ ਨੀ ਚੱਲਦਾ ਹੈ। ਸਾਨੂੰ
ਹਾਂਜੀ। ਸਹੀ ਹੈ। ਉਹਾ ਮੈਨੂੰ ਕੀ ਲੱਗਦਾ ਕਿ ਅੱਖਾਂ ਨੂੰ ਦੇਖਣ ਚ ਸੋਹਣੀਆਂ ਲੱਗਦੀਆਂ। ਉਹ ਤੁਹਾਨੂੰ ਔਨਲਾਈਨ ਚ ਮਿਲਣਗੀਆਂ। ਬਟ ਅਗਰ ਮੈਂ ਚਵਾਂਗੀ। ਇਹੀਓ ਚੀਜ਼ਾਂ ਸੀ ਮੈਂ ਜਿਆਦਾ ਮਾਰਕੀਟ ਚ ਖਰੀਦ ਲਵਾਂਗੀ। ਐਵੇਂ, ਹੁੰਦਾ ਹੀ ਨਹੀ ਹੈ। ਉਹ ਮਾਰਕੀਟ ਔਰ ਔਨਲਾਈਨ ਦਾ ਜੋ ਪ੍ਰਾਈਸ ਡਿਫਰੈਂਸ ਹੈ। ਨਾ ਉਹ ਬਹੁਤ ਮਤਲਬ ਬਹੁਤ ਵੱਡਾ ਡਿਫਰੈਂਸ ਹੈ।
ਹਾਂਜੀ, ਇਹ ਗੱਲ ਤੇ ਹੈ ਹੀ ਹੈ। ਤੇ ਤੁਸੀਂ ਓਨਲਾਈਨ ਐਪਲੀਕੇਸ਼ਨ ਤੋਂ ਔਡਰ ਕਰਦੇ ਹੋ।
ਮੈਂ, ਤਾਂ ਜ਼ਿਆਦਾਤਰ ਮੀਸ਼ੋ ਫਲਿੱਪਕਾਰਟ ਔਰ ਐਮਾਜ਼ੋਨ ਐ ਪ੍ਰੈਫਰ ਕਰਦੀ ਹਾਂ।
ਅੱਛਾ, ਨਹੀਂ ਨਹੀਂ, ਵਧੀਆ। ਸਾਈਡਾਂ ਵੀ ਵਧੀਆ ਹੈ। ਮੈਂ ਤੇ ਮਿੰਤਰਾ ਤੋਂ ਜ਼ਿਆਦਾ ਪ੍ਰੈਫਰ ਕਰਦੀ ਹਾਂ, ਉਹ ਵੀ ਅੱਛੀ ਸਾਈਡ ਹੈ।
ਹਾਂਜੀ, ਉਹ ਵੀ ਅੱਛੀ ਹੈ।
ਉਹ ਨੇ ਹੈਵੀ ਡਿਸਕਾਊਂਟ ਵੀ ਮਿਲ ਜਾਂਦਾ। ਔਰ ਕੀ ਚਾਹੀਦਾ ਕਰ ਬਹਿ ਕੇ ਨਾ, ਤੁਸੀਂ ਨੂੰ ਆਟੋ ਤੇ ਜਾਣ ਦਾ ਖਰਚਾ ਖਰਾ ਨਾ ਆਟੋ ਤੇ ਆਉਣ ਦਾ ਖਰਚਾ ਆਰਾਮ ਨਾਲ ਘਰ ਬੈਠੇ-ਬੈਠੇ ਔਡਰ ਕਰੋ। ਆਰਾਮ ਨਾਲ ਸੂਟ ਆ ਗਿਆ।
ਹਾਂਜੀ, ਹੁਣੇ ਅਸੀਂ ਕਿਚਨ ਦੀ ਇੱਕ ਚੀਜ਼ ਮੰਗਵਾਈ ਸੀ। ਕਿ ਕਿ ਐਵੇਂ ਹੈਗਾ ਸੀ। ਜਿ ਤੁਸੀਂ ਦਾਲਾਂ ਵਗੈਰਾ ਪਾ ਕੇ ਰੱਖ ਸਕਦੇ ਹੋ।
ਅੱਛਾ-ਅੱਛਾ, ਹੂ।
ਮੰਗਵਾਇਆ ਫਲਿਪਕਾਰਟ ਤੋਂ ਤੇ ਬੜਾ ਚੰਗਾ ਆਇਆ ਹੈ। ਹੈ, ਨਾ ਬਟ ਇਈ ਅ ਚਾਹਵਾਂਗੇ। ਕਿ ਚਲੋ ਮਾਰਕੇਟ ਤੋਂ ਜਾ ਕੇ ਲੈ ਲਈਏ ਇਹੋ ਜਿਹੇ ਡਿਜ਼ਾਇਨ ਸਾਨੂੰ ਮਿਲੇਗਾ ਨੀ ਹੈਨਾ
ਜੀ ਹਾਂ ਉਹ ਟਿਕਸ਼ਨ ਬਹੁਤ ਏ ਔਨਲਾਈਨ
ਓਪਸ਼ਨ ਬਹੁਤ ਨੇ ਔਨਲਾਈਨ
ਹਾਂਜੀ ਕਿਹੜਾ ਕੱਪੜਾ ਚੰਗਾ ਐ ਬਹੁਤ ਬਹੁਤ ਮਤਲਬ ਹਰ ਚੀਜ਼ਾਂ ਦੇ ਜਵੈਲਰੀ ਦੀ ਤੁਸੀਂ ਲੈ ਲੋ ਕਿੰਨੇ ਓਪਸ਼ਨ ਐਂ ਸੇਲ ਕਿੰਨੀ ਅੱਛੀ ਲੱਗਦੀ ਹੈ ਕਿ ਭਾਈ ਤਿੰਨ ਸੌ ਦੀ। ਫੀਸ ਅਸੀਂ ਨੂੰ ਸੌ 'ਚ ਮਿਲ ਰਹੀ ਏ ਘਰ ਬਹਿ ਕੇ। ਨਾ, ਨਾ ਤੁਸੀਂ ਬਾਰਗੇਨਿੰਗ ਕਰਾਉਣ ਦੀ ਲੋੜ ਨਾ ਉਹਨਾਂ ਨਾਲ ਤੁਸੀਂ ਨੂੰ ਬਾਰ, ਬਾਰ, ਬਾਰ, ਬਾਰ ਗੱਲਾਂ ਕਰਨ ਦੀ ਲੋੜ ਕਿ ਤੁਸੀਂ ਭਾ ਵੀਰ ਜੀ ਇੰਨਾ ਘੱਟ ਕਰਲੋ ਓਨਾ ਘੱਟ ਕਰਲੋ ਜੀ।
ਹਾਂਜੀ ਬਿਲਕੁਲ ਹੋਰ ਅਗਰ ਸਾਨੂੰ ਚੰਗਾ ਵੀ ਨਹੀਂ ਲੱਗਿਆ ਨਾ, ਤੇ ਅਸੀਂ ਉਹਨੂੰ ਰਿਟਰਨ ਮਾਰ ਸਕਦੇਂ। ਹੈਨਾ, ਲੇਕਿਨ ਅਗਰ ਸ਼ੋਪ 'ਚ ਅਸੀਂ ਜਾਂਦੇ ਹਾਂ ਸ਼ੋਪ 'ਚ ਲੈਣ ਜਾਂਦੇ ਹਾਂ। ਤੇ ਬਸ ਇੱਕ ਵਾਰੀ ਅਸੀਂ ਖਰੀਦ ਲਿਆ ਫੇਰ ਉਹ, ਉਹ ਵਾਪਿਸ ਨਹੀਂ ਲੈਣ ਵਾਲਾ। ਉਹਦੀ ਜਗਾ ਸਾਨੂੰ ਦੂਜਾ ਆਈਟਮ ਲੈਣਾ ਪਏਗਾ। ਹਨਾ ਤੇ ਉਹ ਵੀ ਸਾਨੂੰ ਪਸੰਦ ਆਏ ਨਾ ਆਏ ਇਹ ਸਾਡਾ ਇੱਕ ਤਰੀਕੇ ਨਾਲ ਪੈਸਾ ਫਸ ਜਾਂਦਾ ਥੋੜਾ ਤੇ ਲਾਪਰਵਾਹੀ ਦਿੱਤੀ। ਤੇ ਪੈਸਾ ਫਸ ਗਿਆ, ਇਕ ਔਨਲਾਈਨ ਜਾਈਏ ਜੇਕਰ ਕੋਈ ਰਿਟਰਨ ਮਾਰ ਦਈਏ, ਤੇ ਪੈਸਾ ਆ ਜਾਂਦਾ ਸਾਡੇ ਕੋਲ।
ਇਹੀ ਗੱਲ ਹੈ ਨਾ ਕਿ ਉਹ ਸੈਵਨ, ਸੈਵਨ ਡੇਜ਼ ਦਾ ਤੁਸੀਂ ਨੂੰ ਏ ਟਾਈਮ ਪੀਰੀਅਡ ਦੇੰਦੇ ਕਿ ਤੁਸੀ ਨੂੰ ਚੀਜ਼ ਨਹੀਂ ਪਸੰਦ ਆਈ ਤੇ ਘਰ ਤੋਂ ਹੀ ਲੈ ਕੇ ਜਾਂਦੇ ਤੁਸੀਂ ਨੂੰ ਇਸ ਤਰ੍ਹਾਂ ਨੀ ਹੈ ਕਿ ਮਾਰਕੀਟ ਤੱਕ ਫਿਰ ਤੋਂ ਜਾਣਾ ਏ ਟੈਂਸ਼ਨ ਰਹਿੰਦਾ ਹੈ, ਹਾਂ ਬਈ ਸਾਨੂੰ ਟਾਈਮ ਨੀ ਲੱਭ ਰਿਹਾ। ਫੇਰ ਤੋਂ ਮਾਰਕੀਟ ਜਾਣਾ, ਉਹਨੂੰ ਦੇਣ ਨੂੰ ਰਿਟਰਨ ਕਰਨ ਨੂੰ, ਲਏਗਾ ਕਿ ਨਹੀਂ ਲਏਗਾ? ਫੇਰ ਪੈਸੇ ਦੇਗਾ ਕਿ ਨਹੀਂ ਦੇਗਾ? ਇਹ ਗੱਲ ਹੈ।
ਹਾਂ ਉਹਦੇ ਕੋਲ ਚਲੇ ਵੀ ਜਾਓ ਤੋ ਤੁਹਾਨੂੰ ਦੇਂਦੇ ਨੇ ਨਹੀਂ ਏ ਟਾਈਮ 'ਚ ਤੁਸੀਂ ਨੀ ਕਰਨਾ। ਤੁਸੀਂ ਸਵੇਰੇ ਆਣਾ, ਸ਼ਾਮੀ ਆਉਣਾ ਹੁਣੇ ਰਿਟਰਨ ਨੀ ਹੋਏਗਾ। ਹੈਨਾ, ਤੇ ਬੜਾ ਝੰਝਟ ਏ। ਅਗਰ ਅਸੀਂ ਨੋਰਮਲ ਸ਼ੋਪ 'ਚ ਜਾਂਦੇ ਹਾਂ ਤੇ।
ਹਾਂਜੀ। ਨਹੀ, ਨਹੀ। ਇਹੀ ਔਨਲਾਈਨ ਤੇ ਮੈਨੂੰ ਸਭ ਤੋਂ ਵਧੀਆ ਲੱਗਦਾ ਕਿ ਬਈ ਘਰ ਬੈਠੇ ਬੈਠੇ ਤੁਸੀਂ ਨੂੰ ਆਰਾਮ ਨਾਲ ਆ ਰਹੇ ਸੀ ਪਸੰਦ ਨਹੀਂ ਆਇਆ ਤੁਸੀਂ ਤੁਰੰਤ ਇੱਕ ਬਟਨ ਦਵਾਓ ਰਿਟਰਨ। ਅਕਾਊਂਟ ਥੋੜੀ ਦੇਰ ਵਿੱਚ ਹੀ ਤੁਸੀਂ ਦੇ ਅਕਾਊਂਟ 'ਚ ਪੈਸਾ। ਜਿੱਦਾਂ ਹੀ ਉਹ ਲੈ ਜਾਏਗੇ ਉਸਦੇ ਥੋੜੀ ਦੇਰ ਬਾਦ ਹੀ ਤੁਸੀਂ ਦੇ ਅਕਾਊਂਟ 'ਚ ਫੇਰ ਤੋਂ ਤੁਸੀਂ ਦਾ ਪੈਸਾ ਰਿਟਰਨ ਆ ਜਾਂਦਾ ਤੇ ਟੈਨਸ਼ਨ ਵੀ ਨੀ ਬਾਹਰ ਆਣ ਜਾਣ ਦੀ।
ਬਿਲਕੁਲ, ਔਰ ਅੱਜ ਕਲ ਤੇ ਉਹ ਦਸ ਮਿੰਟ ਵਾਲੀ ਡਿਲੀਵਰ ਹੋਣ ਲੱਗਾ ਹੈਨਾ, ਕਿੱਚਨ ਦਾ ਕੋਈ ਵੀ ਸਮਾਨ ਤੁਸੀ ਦਸ ਮਿੰਟ 'ਚ ਮੰਗਾ ਲੋ।
ਹਾਂ ਸਵੀਗੀ, ਸਵੀਗੀ ਹੈਗਾ ਹੈ ਔਰ ਕੀ ਚਾਹੀਦਾ ਏ। ਸਵੀਗੀ ਹੈ, ਬਲਿੰਕਿੱਟ ਹੈ ਕਿੰਨੇ ਓਪਸ਼ਨ ਓਹਦੇ ਵਿਚ ਮਿਲ ਜਾਂਦੇ, ਅੱਜਕਲ ਤਾਂ ਉਸਦੇ ਵਿਚ ਮਤਲਬ ਖਾਣ ਪੀਨ ਦਾ ਛੱਡੋ, ਬਾਕੀ ਵੀ ਕਿੰਨੀ ਚੀਜ਼ਾਂ ਉਹਨਾਂ ਨੇ ਆਨਲਾਈਨ ਸ਼ੁਰੂ ਕਰ ਦੀ ਜੀ ਹੈ ਜਿਦਾਂ ਪੂਜਾ ਵਾਸਤੇ ਤੁਸੀਂ ਨੂੰ ਅਗਰ ਕੁਛ ਸਮਾਨ ਚਾਹੀਦਾ ਐ ਹੈ ਕਿ ਨਈ ਇਸਦਾ ਚਾਹੀਦਾ, ਮੰਦਿਰ ਦਾ ਚਾਹੀਦਾ ਹੈ ਇਸ ਤਰ੍ਹਾਂ ਕੁੱਛ ਚਾਹੀਦਾ ਇਲ ਇਲੈਕਟ੍ਰੌਨਿਕ ਆਈਟਮ ਚਾਹੀਦੀ ਕਿਸੀ ਨੂੰ ਗਿਫ਼ਟ ਗਿਫ਼ਟ ਦੇਣਾ ਹੈ ਕਿੰਨੇ ਓਪਸ਼ਨ ਹੈ ਕਿ ਪੰਦਰਾਂ ਮਿੰਟ ਵਿਚ ਸਾਡੇ ਕੋਲ
ਬਿਲਕੁਲ। ਜਿੰਨੀ ਜਲਦੀ ਸਾਡੇ ਕੋਲ ਓਹ ਡਿਲੀਵਰ ਵੀ ਹੋ ਜਾਏਗਾ ਹਨਾ, ਤੇ ਔਨਲਾਈਨ ਚੀਜ਼ ਸਾਨੂੰ ਬੌਤ ਟਾਈਮ ਬਚਾਉਂਦੀ ਹੈ ਉਹ ਪੈਸਾ ਵੀ ਬਚਾਉਂਦੀ ਹੈ ਸਸਤਾ ਵੀ ਬੜਾ ਹੈ।
ਯਾ ਉਹੀ ਸਾਨੂੰ ਉਸਦੇ ਵਿੱਚ ਕਿਸ ਤਰ੍ਹਾਂ ਕੂਪਨ ਮਿਲ ਜਾਂਦੇ। ਇੱਕ ਤਾ ਔਫਰ ਤੇ ਹੈ ਹੀ ਹੈ ਉਸਦੇ ਨਾਲ ਸਾਨੂੰ ਕੂਪਨ ਵੀ ਮਿਲ ਜਾਂਦੇ। ਤੇ ਕੂਪਨ ਨਾਲ ਔਰ ਜਾਦਾ ਈ ਜੀ ਹੋ ਜਾਂਦਾ ਔਨਲਾਈਨ ਸ਼ੋਪਿੰਗ ਕਰਨਾ ਕਿ ਬਈ ਸਾਨੂੰ ਕਿੰਨੇ ਦੀ ਚੀਜ਼ ਕਿੰਨੇ ਚ ਪੈ ਗੀ ਇਹ ਵੀ ਤੇ ਸੋਚੋ ਉਸਦੀ ਐਮ ਆਰ ਪੀ ਮੈਂ ਤੇ ਪਿੱਛੇ ਇਕ ਸੂਟ ਓਡਰ ਕੀਤਾ ਸੀ। ਉਸਦੀ ਐਮ ਆਰ ਪੀ ਸੀ ਢਾਈ ਹਜ਼ਾਰ ਔਰ ਮੈਨੂੰ ਮਿਲਿਆ ਕਿੰਨੇ ਦਾ ਛੇ ਸੌ ਰੁਪਏ ਦਾ। ਤੇ ਕਿੰਨੀ ਵਧੀਆ ਇਹ-ਇਹ ਮਿਲੀ ਨਾ ਰੇਂਜ ਇਹਦੇ ਇਚ ਅਗਰ ਬਾਰਗਨਿੰਗ ਕਰਾਂਦੇ ਤਾਂ ਦੁਕਾਨ ਵਾਲੇ ਵੀ ਸਾਨੂੰ ਨਈ ਦਿੰਦੇ ਇੰਨੇ ਘੱਟ ਬਾਰਗੈਨਿਕ ਵਿੱਚ।
ਔਰ ਉਹਨਾਂ ਨਾਲ ਇੰਨਾ ਸਰ ਖਪਾਨਾ ਪੈਂਦਾ ਕਰ ਲੋ-ਕਰ ਲੋ ਕਰ ਲੋ।
ਹਾਂਜੀ ਤੇ ਉਹ ਲੋਕ ਕਰਦੇ ਵੀ ਨਈ ਹੈ। ਹਾਂਜੀ ਬਿਲਕੁਲ ਸਹੀ ਬੋਲਿਆ ਔਰ ਨਾਲੇ ਇੱਕ ਤਾਂ ਨਾ ਟਾਈਮ ਟੇਕਿੰਗ ਹੈਗਾ ਦੇਖੋ ਤੁਸੀਂ ਜਾਓਗੇ ਆਪਣਾ ਟਾਈਮ ਕੱਢ ਕੇ ਫੇਰ ਖੱਜਲ ਹੋ ਕੇ ਘਰੇ ਆਓਗੇ ਥੱਕ ਜਾਂਦਾ ਬੰਦਾ ਬਾਰ ਜਾ ਕੇ ਔਰ ਦੇਖੋ ਇੱਕ ਚੀਜ਼ ਲੈਣ ਨੂੰ ਜਾਓਗੇ ਤੇ ਉੱਥੇ ਇੱਕ ਦੋ ਚੀਜ਼ਾਂ ਔਰ ਵੇਖ ਲਈਆ ਤੇ ਫਿਰ ਤੁਸੀਂ ਖਰਚਾ ਕਰਕੇ ਆ ਜਾਓਗੇ ਫਿਰ ਆਉਣ ਜਾਣ ਦਾ ਖਰਚਾ ਅਲੱਗ। ਟਾਈਮ ਲਗਾ ਰਹੇ ਉਸਦਾ ਖ਼ਰਚਾ ਉਸਦਾ ਮਤਲਬ ਔਰ ਅਲੱਗ ਥਕਾਨ ਲੱਗਦੀ ਹੈ। ਤੇ ਔਨਲਾਈਨ ਵੀ ਸਿੱਧਾ-ਸਿੱਧਾ ਜੋ ਬੁੱਕ ਕਰਨਾ ਉਹ ਬੁੱਕ ਕੀਤਾ ਐਡ ਟੂ ਕਾਰਡ ਕੀਤਾ ਕੂਪਨ ਅਪਲਾਈ ਕੀਤਾ ਹੋ ਗਿਆ।
ਹਾਂਜੀ ਨਈ ਉਹ ਤੇ ਐ ਹਮ। ਮਾਰਕੀਟ ਚ ਜਾਓ ਤੇ ਇੱਕ ਦੇ ਨਾਲ ਦਸ ਚੀਜ਼ਾ ਯਾਦ ਆ ਜਾਂਦੀਆ ਨੇ।
ਹਾਂਜੀ ਬਾਰ ਜਾਓ ਗੇ ਤੇ ਉਹੀ ਹੁੰਦਾ। ਹਾਂਜੀ ਤੇ ਫਿਰ ਕੋਈ ਸੇਵਿੰਗ ਵੀ ਨੀ ਰਹਿੰਦੀ ਹੈ।
ਹਾਂਜੀ
ਏੇ ਗੱਲ ਐ। ਨਈ-ਨਈ ਓਹੀ ਔਨਲਾਈਨ ਬੋਹਤ ਵਧੀਆ ਔਫਲਾਈਨ ਓਫਲਾਈਨ ਦਾ ਬਸ ਇੰਨਾ ਬੈਨੀਫਿਟ ਹੈ ਕਿ ਤੁਸੀਂ ਜਾ ਕੇ ਦੇਖ ਕੇ ਆਪਣੇ ਪਸੰਦ ਨਾਲ ਹੱਥ ਲਗਾ ਕੇ ਕੱਪੜਾ ਪਸੰਦ ਕਰ ਸਕਦੇ ਹੋ ਲੇਕਿਨ ਮੈਨੂੰ ਨੀ ਲੱਗਦਾ ਕਿ ਉਹ ਵੀ ਇਨਾ ਹੁਣ ਕੰਪਲਸਰੀ ਰਹਿ ਗਿਆ ਕਿਉਂਕਿ ਇੱਥੇ ਤੁਸੀਂ ਨੂੰ ਅਗਰ ਇੰਨੇ ਔਫਰ ਮਿਲ ਰਹੇ ਔਰ ਰਿਟਰਨ ਤੇ ਹੋ ਹੀ ਰਿਹਾ ਨਾ ਤੇ ਅਗਰ ਨਹੀ ਪਸੰਦ ਹੈ ਤੇ ਰਿਟਰਨ ਹੋ ਰਿਹਾ ਤੇ ਟੈਂਸ਼ਨ ਨਈ ਫੇਰ ਔਨਲਾਈਨ ਜਾਦਾ ਪ੍ਰੀਫਰੈਂਸ ਹੈ।
ਹਾਂ ਨਈ ਸਹੀ ਗੱਲ ਏ ਬਟ ਇਨ ਸਟਿਲ ਅੱਜ ਮੈਂ ਕਾ ਫੀ ਲੋਕ ਦੇਖੇ ਨੇ ਜੋ ਹੁਣੇ ਵੀ ਡਿਪੈਂਡ ਨੇ ਸ਼ੋਪ ਹਾਂਜੀ ਸ਼ੋਪ ਚ ਜਾਣ ਚ ਕੇ ਅਸੀਂ ਉਥੋਂ ਦੀ ਲੈਵਾਂਗੇ ਸਾਨੂੰ ਦੇਖ ਕੇ ਮਿਲ ਜੇਗਾ। ਹਜੇ ਵੀ ਲੋਕੀ ਨਈ ਕਿ ਮਤਲਬ
ਉਹ ਐਕਚੁਲੀ ਉਹ ਉਹਨਾਂ ਨੇ ਕਦੀ ਔਨਲਾਈਨ ਸ਼ੋਪਿੰਗ ਆ ਤਾਂ ਉਹਨਾਂ ਨੂੰ ਯੂਜ ਕਰਨਾ ਫੋਨ ਨਈ ਆ ਰਿਹਾ ਹੈਗਾ, ਕਿ ਔਨਲਾਈਨ ਸ਼ੋਪਿੰਗ ਕਿਵੇਂ ਕਰਨੀ ਹੈ, ਕਿਵੇਂ ਨੀ ਕਿਵੇਂ ਕੂਪਨ ਮਿਲਦੇ, ਜੇ ਇੱਕ ਵਾਰ ਓਹਨਾਂ ਨੂੰ ਪਤਾ ਚੱਲ ਜਾਏਗਾ, ਓਨਾ ਨੂੰ ਕੋਈ ਗਾਈਡ ਕਰ ਦੇਗਾ। ਤੇ ਓ ਵੀ ਏਹੀ ਸਿੱਖ ਜਾਏਗੀ, ਕਿ ਓਹੀ ਚੀਜ਼ ਬੈਟਰ ਹੈ। ਕਿ ਔਨਲਾਈਨ ਸ਼ੋਪਿੰਗ ਕਰਨਾ।
ਨਹੀਂ ਬਿਲਕੁਲ ਸਹੀ ਗੱਲ ਹੈ, ਲੇਕਿਨ ਗਾਈਡ ਵਾਈਡ ਠੀਕ ਹੈ। ਲੇਕਿਨ ਫੇਰ ਵੀ ਓਨਾਂ ਦੇ ਮਨ 'ਚ ਨਾ, ਇੱਕ ਡਰ ਬਣਿਆ ਰਹਿੰਦਾ ਹੈ। ਕਿ ਕੁਛ ਗ਼ਲਤ ਆ ਗਿਆ। ਤੇ ਕੀ ਹੋਏਗਾ। ਹਾਲਾਂਕਿ ਔਪਸ਼ਨ ਹੁੰਦਾ ਹੈ, ਰਿਟਰਨ ਦਾ, ਫੇਰ ਵੀ ਓਨਾਂ ਨੂੰ ਮਤਲਬ ਕੁਛ ਲੋ ਲੋਕਾਂ ਦੀ, ਓ ਸੋਚ ਹੁੰਦੀ ਹੈ ਨਾ। ਕਿ ਓ ਬਦਲ ਈ ਨੀ ਪਾਂਦੀ, ਓ ਐਕਸੈਪਟ ਨੀ ਕਰ ਪਾਂਦੇ, ਕਿਸੇ ਨਈ ਚੀਜ਼ ਨੂੰ
ਹਾਂਜੀ, ਗੱਲ ਸਹੀ ਕੈਹ ਰਹੇ ਓ ਤੁਸੀਂ।
ਕੈਹਂਦੇ ਨੇ ਕਿ ਸਹੀ, ਅਸੀਂ ਸ਼ੋਪ ਚ ਜਾਵਾਂਗੇ, ਉੱਥੋਂ ਦੀ ਹੀ ਲਵਾਂਗੇ ਹੈਨਾ।
ਅੱਛਾ, ਮੈਨੂੰ ਇੱਕ ਨਾ ਅਰਜੈਂਟ ਕੌਲ ਆ ਰਿਹਾ, ਤੇ ਆਪਾਂ ਬਾ ਚੋਂ ਗੱਲ ਕਰੀਏ।
ਅੱਛਾ, ਓਕੇ-ਓਕੇ ਠੀਕ।
ਠੀਕ ਏ ਜੀ, ਤੁਸੀਂ ਨਾਲ ਗੱਲ ਕਰਕੇ ਵਧੀਆ ਲੱਗਿਆ। ਠੀਕ ਹੈ, ਸਤਿ ਸ੍ਰੀ ਅਕਾਲ ਜੀ ਹਾਂਜੀ, ਏਸ ਤਰ੍ਹਾਂ ਹੀ ਕੌਲ ਕਰਦੇ ਰਿਹਾ ਕਰੋ, ਓਕੇ।
ਬਿਲਕੁਲ। ਸਸ ਸ਼੍ਰੀ ਅਕਾਲ।
ਸਸ ਸ਼੍ਰੀ ਅਕਾਲ।